ਭਾਜੀ ਸਤਿ ਸ੍ਰੀ ਅਕਾਲ। ਬਸ ਭਾਜੀ ਕੁਛ ਨਹੀਂ। ਕੰਮ ਹੀ ਕਰ ਰਿਹਾ ਬੈਠੇ ਹਾਂਜੀ ਹੋਰ ਤੁਸੀਂ ਸੁਣਾਓ
ਬਸ ਵਧੀਆ ਯਾਰ ਸਕੂਲ ਦੀ ਛੁੱਟੀਆਂ ਪਈ ਦੀਆਂ ਬੋਰ ਹੋਵੇ ਘਰ ਬੈਠੇ
ਸਕੂਲ- ਸਕੂਲ ਜਾਂਦੇ ਹੋ ਭਾਾਈ ਤੁਸੀਂ ਇਹਰੇ
ਹਾਂਜੀ- ਹਾਂਜੀ, ਹਾਂਜੀ।
ਅ ਅੱਛਾ ਕਿਹੜੀ ਕਲਾਸ ਚ ਉਹ
ਹਾਂਜੀ- ਹਾਂਜੀ।
ਅੱਛਾ- ਅੱਛਾ, ਠੀਕ ਹੈ- ਠੀਕ ਹੈ। ਹੋਰ ਕੀ ਕਿਹੜੀ ਸਟ੍ਰੇਮਤੀ ਬਾਰਵੀ
ਮੈਂ ਕੋਮਰ ਖਤੀ ਭਾਜੀ
ਕੋਮਰਸ ਹੈ ਤੇ ਕਿਹੜੇ- ਕਿਹੜੇ ਸਬਜੈਕਟ ਨੇ ਫਿਰ ਸਾਡੇ ਉਹ ਕੋਮਰਸ ਵਿੱਚ।
ਅਕਾਊਂਟਸ, ਬਿਜਨਸ, ਇਕੋਨੋਮਿਕਸ, ਇੰਗਲਿਸ਼।
ਅੱਛਾ। ਠੀਕ - ਠੀਕ ਹੈ ਫਿਜੀਕਲ ਵੀ ਹੈਗੀ ਹੈ। ਕੋਮਰਸ ਵਿੱਚ ਫਿਜੀਕਲ ਫਿ ਸਾਰੇ ਮੈਡੀਲ ਆਟ ਵੀ ਹੈ। ਫਿਜ਼ਕਲ ਤੇ ਭਾਰੀ ਆਰਟਸ ਦਾ ਸਬਜੈਕਟ ਨਾ ਸਾਰੇ ਜ ਸਾਰੀ ਹੈਲੋ।
ਹਾਂਜੀ- ਹਾਂਜੀ।
ਮੈਂ ਕਰਰਹੀ ਸਾਡਾ ਵਾਰੀ ਕੰਮ ਹੈਗਾ ਹੈ ਇੰਸ਼ੋਰੈਂਸ ਦਾ ਗੱਡੀਆਂ ਦੇ ਇੰਸ਼ੋਰੈਂਸ ਦਾ
ਅੱਛਾ -ਅੱਛਾ ਕੀ ਮਤਲਬਂ ਕਿ ਕਿਹੜੇ ਕਿਹੜੀ ਗੱਡੀਆਂ ਦਾ ਇੰਸ਼ੋਰੈਂਸ ਕਰਨਾ ਹੁੰਦਾ।
ਸਾਰੇ ਗੱਡੀਆਂ ਦੇ। ਹ -।
ਅਹ ਕਿਧਰ
ਹੈਲੋ। ਹੈਲੋ -ਹੈਲੋ
ਹੈਲੋ -ਹੈਲੋ
ਹਾਂ ਭਾਈ, ਹਾਂਜੀ ਬੋਲੋ।
ਕੀਤਾ
ਪੰਡੋਵੀ ਸ਼ਹਿਰ ਚ ਹੈਗਾ ਇੱਥੇ ਲੋਕਲ ਸ਼ਹਿਰ ਚ ਹੈਗਾ।
ਅੱਛਾ -ਅੱਛਾ।
ਹਾਂਜੀ -ਹਾਂਜੀ। ਰ ਸਾਡੇ ਕੋਲ ਸਾਰੀ ਗੱਡੀਆਂ ਦੇ ਇੰਸ਼ੋਰੈਂਸ ਹੋ ਜਾਂਦੇ ਨੇ। ਬਾਈਕ ਦੇ, ਐਕਟੀਵਾ ਦੇ, ਸਕੂਟਰ ਦੇ ਕਾਰਾਂ ਦੇ, ਪ੍ਰਾਈਵੇਟ ਕਾਰਾਂ ਦੇ ਔਰ ਜਿਹੜੀ ਬੁਲਾ ਬੁਲਾਉੁਦੀ, ਹੈ ਟੈਕਸੀਕਾਰੋਂ ਦੇ, ਟਰੱਕ ਦੇ, ਸਕੂਲ ਬੱਸ, ਟਰੈਕਟਰ ਏ ਟੂ ਜੈਡ ਕਰੇ ਜੇਸੀ ਵੀ ਹਾਂਜੀ ਸਾਰੇ ਸਾਰੇ ਕੰਮ ਮਿਲਣੇ। ਹਾਂਜੀ ਕਰਦਾਂਗੇ ਕੋਈ ਨੀ।
ਅੱਛਾ ਬਾਈ ਜੀ।
ਤੁਹਾਨੂੰ ਤੁਹਾਨੂੰ ਥੋੜਾ ਡਿਸਕਾਊਂਟ ਵੀ ਦੇ ਦਾਂਗੇ।
ਕੋਈ ਨਾ ਭਾਜੀ।
ਹੋਰ ਸੁਣਾਓ ਤੁਹਾਡਾ ਕੀ ਕੰਮ ਹੈ। ਤੁਹਾਡੇ ਘਰ ਦੇ ਕੰਮ ਕੀ ਕਰਦੇ ਭਾਜੀ।
ਭਾਜੀ ਸਾਡੇ ਘਰ ਦੀ ਸਾਡੀ ਦੁਕਾਨ ਹੈਗੀ ਹੈ। ਸੂਟਾਂ ਦੀ।
ਕੌਣ ਹੈ।
ਹਾਂਜੀ ਭਾਜੀ, ਲੇਡੀਜ਼ ਸੂਟ।
ਲੇਡੀਜ ਸੂਟ ਦੀ।
ਹਾਂਜੀ, ਹਾਂਜੀ, ਹਾਂਜੀ ਭਰਾ ਚਲਾਉਂਦਾ ਮੇਰਾ।
ਹਾਂਜੀ ਤੁਸੀਂ ਵੀ ਮਤਲਬ ਬਹਿੰਦੇ ਹੋ ਦੁਕਾਨ ਤੇ?
ਹਾਂਜੀ ਭਾਜੀ ਮੈਂ ਬਹਿੰਨਾ, ਘੱਟ ਬਹਿੰਨਾ ਮੈਂ, ਪਰ ਬਹਿੰਨਾ
ਅੱਛਾ ਮਤਲਬ ਥੋੜੀ ਬਹੁਤੀ
ਹਾਂਜੀ, ਹਾਂਜੀ।
ਮਤਲਬ ਥੋੜ੍ਹੀ ਬਹੁਤੀ ਨੌਲੇਜ ਤੇ ਹੈਗੀ। ਤੇ ਮਤਲਬ ਤੁਹਾਡੇ ਕੋਲ ਮਤਲਬ ਕਿਸ ਹਿਸਾਬ ਦਾ ਮਤਲਬ ਕੱਪੜੇ ਮਿਲਦੇ ਨੇ?
ਸਾਰੇ ਅਹ ਸਭ ਪਾਰਟੀ ਵੀਅਰ ਵੀ, ਘਰ ਪਾਣ ਵਾਲੇ ਵੀ। ਵਧੀਆ ਤੋਂ ਵਧੀਆ, ਘਟੀਆ ਤੋਂ ਘਟੀਆ।
ਅੱਛਾ, ਅੱਛਾ ਤੇ ਮਤਲਬ ਕੱਪੜੇ ਦਾ ਸਟਫ ਕਿਹੋ ਜਿਹਾ ਹੁੰਦਾ?
ਵਧੀਆ ਇੱਕ ਨੰਬਰ। ਲੈ ਕੇ ਆਣਾ ਆਪਣੀ ਮੰਮੀ ਨੂੰ ਕਦੀ ਡਿਸਕਾਊਂਟ ਦਾਗੇ ਵਧੀਆ।
ਹਾਂਜੀ, ਹਾਂਜੀ ਕੋਈ ਨੀ ਲਾਵਾਂਗੇ ਮਤਲਬ ਉਹ ਕੱਪੜਾ ਤੁਹਾਡੇ ਕੋਲ ਮਤਲਬ ਕਿਹੋ, ਕਿਹੋ ਜਿਹੇ ਮਿਲ ਜਾਂਦੇ ਨੇ ਜਾਂ ਅਲੱਗ, ਅਲੱਗ। ਇੱਕ ਵਰਾਇਟੀ ਦੇ ਕੱਪੜੇ ਹੁੰਦੇ ਨੇ ਨਾ। ਕੋਟਨ, ਗਰੇਸ ਕੋਟਨ ਹੋਰ ਕਿਹੋ ਜਿਹੇ ਕਿਹੋ ਜਿਹੇ ਕੱਪੜੇ ਹੁੰਦੇ ਨੇ? ਨਹੀਂ ਸਾਰੇ ਤਾਂ ਹੈਗੇ ਨੇ। ਤੁਸੀਂ ਦੱਸ ਸਕਦੇ ਹੋ? ਇੱਕ ਵਾਰੀ ਮਤਲਬ ਕੀ-ਕੀ ਕਿਹੜੇ ਕਿਹੜੇ ਨਾਮ ਹੁੰਦੇ ਨੇ ਉਹਦੇ?
ਨਾਮ ਕੋਟਨ ਹੋ ਗਿਆ ਹੋਰ ਹੋਰ ਤੇ ਨੀ ਮੈਨੂੰ ਪਤਾ ਕੁਛ ਚਿਕਨ ਸੂਟ ਹੁੰਦਾ ਇੱਕ ਤੇ ‌
ਕੱਪੜੇ ਮਿਲ ਜਾਂਦੇ ਨੇ।
ਹਾਂਜੀ?
ਰੈਡੀਮੇਡ ਕੱਪੜੇ ਟੀ ਸ਼ਰਟਾਂ ਵਗੈਰਾ।
ਨਾ ਰੇਡੀਮੇਡ ਨਹੀਂ ਮਿਲਦੇ ਜੀ। ਟੀ ਸ਼ਰਟ ਮਿਲਦੀ ਟੀ ਸ਼ਰਟ ਰੱਖੀ ਦੀ ਲੇਡੀਜ਼। ਲੋਅਰ ਟੀ ਸ਼ਰਟ ਹਾਂਜੀ ਕੁੜਤੇ ਪਜਾਮੇ ਵੀ ਰੱਖੇ ਦੇ ਆ।
ਕੁੜਤੇ ਪਜਾਮੇ ਰੇਡੀਮੇਡ। ਕੱਪੜੇ ਅੱਛਾ, ਅੱਛਾ, ਅੱਛਾ। ਤੇ ਤੁਹਾਡਾ ਹੈ, ਕੋਈ ਟੇਲਰ ਹੈ?, ਜਾਣਕਾਰ ਜਿਹੜਾ ਵਧੀਆ ਸੀਵੇ।
ਟੇਲਰ ਹੈ ਜੀ ਦੇ ਭਵਨ ਕੋਲ ਹੈਗਾ ਟੇਲਰ।
ਅੱਛਾ, ਅੱਛਾ ਠੀਕ ਹੈ ਠੀਕ ਹੈ ਤੇ ਹੋਰ? ਫੇਰ ਮਤਲਬ ਤੁਹਾਡੀ ਦੁਕਾਨ ਠੀਕ ਠਾਕ ਚੱਲ ਜਾਂਦੀ ਐ? ਮਤਲਬ ਹੋ ਜਾਂਦਾ ਗੁਜ਼ਾਰਾ ਵਧੀਆ?
ਗੁਜ਼ਾਰਾ ਤੇ ਹੋਈ ਰੋਟੀ ਪਾਨੀ ਚੱਲ ਜਾਂਦੀ ਆ ਬਸ।
ਚੱਲ ਜਾਂਦੀ ਹੈ, ਚਲੋ ਵਧੀਆ ਗੱਲ ਹੈ। ਠੀਕ ਹੈ। ਫੇਰ ਮਤਲਬ ਤੁਹਾਡਾ ਭਰਾ ਹੀ ਚਲਾਉਂਦਾ ਮਤਲਬ ਜ਼ਿਆਦਾ ਦੁਕਾਨ?
ਹਾਂਜੀ ਭਰਾਈ ਬੈਂਦਾਂ ਮੇਰਾ ਦੁਕਾਨ ਤੇ।
ਤੇ ਹੋਮ ਡਿਲੀਵਰੀ ਵੀ ਹੋ ਜਾਂਦੀ ਐ?
ਹਾਂਜੀ ਕੀਤੀ ਕਰਦਾ ਉਹ ਘਰ ਘਰ ਜਾਂਦਾ ਦਿਖਾਣ
ਫਿਰ ਇਕ ਕਰਦਾ ਅੱਛਾ ਅੱਛਾ ਚਲੋ। ਕੋਈ ਨੀ ਅਸੀਂ ਵੀ ਫੇਰ ਇੱਕ ਵਾਰੀ ਬੁਲਾ ਲਾਂਗੇ। ਸਾਡੇ ਘਰ ਵਿਆਹ ਹੈਗਾ ਸੀ ਤੇ ਅਸੀਂ ਨਾ ਮਤਲਬ ਕਮ ਸੇ ਕਮ ਪੰਜਾਹ ਸੱਠ ਸੂਟ ਲੈਣਾ ਅਤੇ ਫਿਰ ਡੱਲ ਦਾਂਗੇ ਸਾਡੇ ਕੋ।
ਹਾਂਜੀ ਤੇ ਹੋਰ ਮਤਲਬ ਸਾਰੇ ਵਧੀਆ ਵਰਾਇਟੀ ਦੇ ਕੱਪੜੇ ਮਿਲ ਜਾਏਗੇ ਨਾ?
ਹਾਂਜੀ
ਠੀਕ ਏ, ਠੀਕ ਏ
ਹੋਰ ਸੁਣਾਓ ਭਾਜੀ?
ਬਸ ਠੀਕ ਭਾਜੀ। ਤੁਸੀਂ ਸੁਣਾਓ?
ਅ
ਮੈਂ ਕਹਿ ਰਿਹਾ ਸੀ। ਘੁੰਮਣ ਜਾਣਾ ਤੁਸੀਂ ਕਿਧਰੇ ਘੁੰਮਣ।
ਘੁੰਮਨ ਚਲੋ ਭਾਜੀ ਛੁੱਟੀਆਂ ਪਈ ਦੀ ਹੈ। ਵੈਸੇੂੰ ਛੁੱਟੀਆਂ ਖਤਮ ਹੋ ਗਈ ਫਿਰ ਵੀ ਚੱਲ ਲਾਂਗੇ ਕੋਈ ਨ ਨਹੀਂ।
ਚਲੋ ਕੋਈ ਨੀ ਇੱਕ ਦੋ ਦਿਨ ਤੇ ਜਾਈ ਸਕਦੇ ਹੋ।
ਹਾਂਜੀ ਹਾਂਜੀ ਚੱਲਾਗੇ ਕੋਈ ਨੀ।
ਪੁਹਾੜਾ ਭੂਣਾ ਚ ਘੂਮ ਕਹਿੰਦੇ ਮਤਲਬ ਉਹ। ਸ਼ਿਮਲੇ ਹਿਮਾਚਲ ਉੱਤਰਾਖੰਡ ਠੀਕ ਹੈ। ਹੁਣ ਇਹ ਦੱਸੋ ਜਾਣਾ ਕ ਜੇ ਬਏ ਟ੍ਰੇਨ ਜਾਣਾ
ਨਹੀਂ ਨਹੀਂ ਗੱਡੀ ਹੈਗੀ ਉ ਆਪਣੇ ਕੋਲ
ਕਾਰ ਹੈਗੀ ਤੁਹਾਡੇ ਕੋਲ।
ਬਿਲੁ ਹੈ।
ਬੀ ਐਮ ਡਬਲਿਊ
ਹਾਂਜੀ ਉਹ ਤੇ ਚੱਲਾਂਗੇ।
ਅੱਛਾ ਚਲੋ ਚੱਲ ਲਾਂਗੇ ਕੋਈ ਨੀ ਤੇ। ਹੋਰ ਕਿੰਨੇ ਬੰਦੇ ਹੋ ਜਾਨ ਗੇ ਤੁਹਾਡੇ ਨਾ
ਉਹਨਾਂ ਕੋਲ ਵੀ ਆਪਣੀ ਆਪਣੀ ਗੱਡੀਆਂ ਤੁਸੀਂ ਆਪ
ਅੱਛ ਅੱਛਾ ਤੁਹਾਡੇ ਨਾਲ ਹੀ ਬੈਣਾ ਜਾਣਾ ਫੇਿਰ ਮੈਂ।
ਹੋਰ ਤੁਹਾਡੀ ਆਪਣੀ।
ਹਾਂ ਤੇ ਐਨ ਕਰਨ ਆ ਫਿਰ ਕਿਸ ਟਾਈਮ ਜਾਣਾ। ਅੱਛਾ ਜੀ ਠੀਕ ਹੈ ਤੇ ਫੇਿਰ ਉੱਥੇ ਸਟੇ ਕਰਨਾ ਜਾਂ ਸੇਮ ਡੇ ਵਾਪਿਸ ਆਉਣਾ।
ਨਹੀਂ ਕਰਾਂਗੇ ਤਿੰ ਦੋ ਤਿੰਨ ਦਿਨ ਸਟੇ ਕਰਾਂਗੇ ਘੁੰਮਾਂਗੇ।
ਦੋ ਤਿੰਨ ਦਿਨ ਸਟੇ ਕਰੋਗੇ।
ਹਾਂਜੀ।
ਦੋ ਤਿੰਨ ਦਿਨ ਸਟੇ ਕਰੋਗੇ।
ਹੈਲੋ ਹਾਂ। ਕੀ ਕਰ ਰਹੇ ਭਾਜੀ ਤੁਸੀਂ।
ਮੈਂ ਕਹਿ ਰਿਹਾ ਜੀ ਦੋ ਤਿੰਨ ਦਿਨ ਸਟੇ ਕਰੋਗੇ।
ਹਾਂ ਹਾਂਜੀ ਦੋ ਤਿੰਨ ਦਿਨ ਚ ਕਰਾਂਗੇ ਇੱਥੇ।
ਅੱਛਾਅੱਛਾ ਠੀਕ ਹੈ ਠੀਕ ਹੈ ਤੇ। ਤੇ ਫੇਿਰ ਮਤਲਬ ਤੁਸੀਂ ਗਏ ਓ ਪਹਿਲੇ ਕਦਰ ਪਾਹਾੜਾ ਭੂਣਾ ਸੀਧਰੇ
ਹਾਂਜੀ ਭਾਜੀ ਬੜੀ ਵਾਰ ਗਏ ਆਾਂ। ਮਨਾਲੀ ਹੋ ਗਿਆ ਸੀ ਹੁਣ ਪਿਛਲੇ ਹਫ਼ਤੇ।
ਪਿਛਲੇ ਹਫ਼ਤੇ ਮਨਾਲੀ।
ਹਾਂਜੀ,
ਕੀ ਮੋਹਲ ਸੀ ਓਥੇ ਦਾ, ਠੀਕ ਐ ਮਤਲਬ ਗਰਮੀ ਤੇ ਨਹੀਂ ਹੈ ਜ਼ਿਆਦਾ।
ਨਾਂ ਨਾਂ, ਪਾਜੀ ਗਰਮੀ ਨਈਂ ਏ ਓਥੇ ਠੰਡਾ ਮੌਸਮ ਬਿਲਕੁਲ ਹਾਂਜੀ ਪਿਛਲੇ ਪਿਛਲੇ ਸਾਲ ਮੈਂ ਉਥੇ ਗਿਆ ਸੀ ਧਰਮਸ਼ਾਲਾ ਉਥ ਲੋਕੇਸ਼ਨ ਬੜੀ ਵਧੀਆ
ਸ ਉੱਤਰੇ ਕਹਿੰ ਨੇ ਉਹ ਕ੍ਰਿਕਟ ਦਾ ਸਟੇਡੀਅਮ ਹੈਗਾ ਵਰਲਡ ਦਾ ਬੈਸਟ ਸਟੇਡੀਅਮ ਮਤਲਬ ਉਧਰ ਦੇ ਵੀਦੇ ਹਿਸਾਬ ਨਾਲ ਦਾ ਬੈਸਟ ਸਟੇਮ ਬਨੇਗਾ
ਹਾਂਜੀ ਦੀਊ ਭਾਜੀ ਇੱਕ ਨੰਬਰ ਉੱਧਰ ਦਾ
ਇੱਕ ਨੰਬਰ ਏ
ਵਧੀਆ
ਵਧੀਆ ਨਾ ਬਿਲਕੁਲ ਉਥੇ ਸਾਫ਼ ਸਫ਼ਾਈ
ਸਾਫ਼ ਸਫ਼ਾਈ ਵੀ ਵਧੀਆ ਬਿਲਕੁਲ ਸੁਣਾਓ ਆਪਣੀ ਸੋਚ।
ਮਤਲਬ ਤੁਸੀਂ ਹੋਟਲ ਅੱਠ ਦਿਨ ਕੈਂਪਿੰਗ ਕਰਦੇ ਹੋ ਫਿਰ ਮਤਲਬ।
ਕੈਂਪਿੰਗ ਕਰਨੇਂ ਪਾਜੀ ਕੈਂਪਿੰਗ, ਘਰ ਵੀ ਹੋਟਲ ਕਨੀਏ
ਹ ਦੇ ਘਰ ਹੋਰ ਸੁਣਾਓ।
ਬਸ ਪਾਜੀ ਕੁਸ਼
ਹਾਂਜੀ।
ਟਾਈਪਿੰਗ ਕਰ ਰਹੇ ਹੋ ਕੁਛ ਪਾਜੀ।
ਆ ਬਾਈ ਸਾਡਾ ਕੰਮ ਹੈਗਾ ਣਾਂ ਕੰਪਿਊਟਰ ਦੇਖ ਉਹ ਕਰਨੀ ਪੈਣੀ। ਅੰਦਾ ਖੈਰ ਆਪ ਆਪਣਾ ਉਹਦਾ ਕੰਮ ਹੀ ਨਾਂ ਗੜੀਆਂ ਤੇ
ਹਾਂ ਹਾਂ, ਦੱਸਿਆ ਤੁਸੀਂ ਏਲੇ
ਚੋ ਫੇਰ ਉਹਦਾ ਵੀ ਨਾਮ ਐ, ਇਹ ਓਨਲਾਈਨ ਬਣਦੇ ਨੇਂ ਨਾਂ ਸਾਈਟਾਂ ਦੇ ਜਿਹੜੀ ਉਹਨਾਂ ਦੀ ਕੰਪਨੀਆਂ ਦੀ ਸਾਈਟਾਂ ਹੁੰਦੀ ਸਾਰਾ
ਅੱਛਾ। ਅੱਛਾ ਪਾਜੀ, ਮੇਰਾ ਚਲਾਨ ਆ ਰਿਆ, ਯਾਰ ਪਾਜੀ ਰੋਜ਼ ਐਕਟਿਵਾ ਦਾ।
ਏਕਟੀਵਾ ਚਲਾਵ ਦੋ ਯਾਰ ਫਿਰ
ਹਾਂਜੀ ਪਾਜੀ।
ਮੈਂ ਕਿਹ ਰਿਆ ਭਰਦੋ, ਜੇ ਚਲਾਣ ਆ ਰਿਹਾ ਤੇ।
ਤੇ ਭਾਈ ਦੋ ਹਜ਼ਾਰ ਉੱਨੀ ਦਾ ਚਲਾਨ ਆ ਰਿਹਾ, ਹੁਣ ਕਿਵੇਂ ਭਰੀਏ ਆਪਾਂ ਇੰਨਾ ਪੁਰਾਣਾ ਚਲਾਨ।
ਤੇ ਹਾਂ ਕੋਈ ਨੀਂ ਓਨਲਾਈਨ, ਓਨਲਾਈਨ ਭਰ ਦੋ ਉਦੇ ਕੋ ਚੱਲ ਜਓ ਨਾਂ ਕੀ ਨਾਮ ਏ। ਜਿਹੜੇ ਆ ਪੋਲਿਊਸ਼ਨ ਵਾਲੇ ਹੁੰਦੇ ਨੇਂ, ਉਹ ਭਰ ਦੇਣਗੇ ਯੇਸ ਯੇਸ। ਵਾਲਾ ਹੁੰਦਾ ਜਿਹੜਾ ਅਟਲ ਸੇਬ ਵਾਲਾ ਉਹਦੇ ਕੋ ਪੁੱਛਲੋ, ਉਹ ਤੁਹਾਨੂੰ ਦੱਸਦੇਗਾਂ ਕਿੰਝ ਕਰਨਾ ਓਨਲਾਈਨ ਸਾਈਟਾਂ ਅੱਜ-ਕੱਲ ਤੇ ਇਹਦੀਆਂ ਔਨਲਾਈਨ ਚਲਾਨ ਭਰ ਦੋ, ਭਰਿਆ ਜਾ ਆਪਣੇ ਘਰ ਬੈਠੇ ਭਰਦੋ ਔਨਲਾਈਨ ਚਲਾਣ ਸਾਈਟ ਤੇ। ਹਂ, ਟ੍ਰੇਫਿਕ ਪੁਲਿਸ ਦੀ ਸਾਈਟ ਹੁੰਦੀ ਨਾਂ, ਟ੍ਰੈਫਿਕ ਪੁਲਿਸ ਦੀ ਸਾਈਟ ਤੇ ਜਾਓ ਉੱਥੇ ਚਲਾਨ ਵੇਖੋ, ਆਪਨਾ ਚਲਾਨ ਨੰਬਰ ਪਾਓ, ਪੇ ਕਰ ਦੋ। ਚਲਾਨ ਤੁਆਡਾ ਪੁਗਤਿਆ ਜਾਏਗਾ।
ਅੱਛਾ ਕੋਈ ਨਾਂ ਪਾਜੀ ਭਰਾਂਗੇ ਚਲਾਣ। ਹੋਰ ਕਦੀ ਐਕਟਿਵਾ ਫੱੜ ਫੂੜ ਲਈ, ਫਿਰ ਕੀ ਕਰਾਂਗੇ?
ਆ ਕਿੰਨੇ ਚਲਾਾਨਣੇ ਇੱਕ ਨੇਂ? ਦੋ?
ਦੋ ਨੇਂ ਦੋ।
ਛੋਟੇ ਚਲਾਨ ਣੇਂ ਵੱਡੇ।
ਸੈਂਤੀ ਸੌ ਦੇ ਨੇਂ, ਤਿੰਨ ਹਜ਼ਾਰ ਸੱਤ ਸੌ ਰੁਪਏ।
ਦੋਨਾਂ ਦੇ।
ਹਾਂ ਟੋਟਲ ਬੋਦਲੋ
ਫਿਰ ਤਾਂ ਮਤਲਬ ਘੱਟ ਹੀ ਜ਼ਿਆਦਾ ਨੀ ਆ ਜਵਾਨ ਅੱਛਾ ਅੱਛਾ ਚਲੋ ਫੇਰ ਦੱਸਦੀਓ ਹੈਲੋ, ਫੇਰ ਮੇਂ ਹੈ ਰਿਆ ਟ੍ਰੀ ਟਰਿਪ ਦਾ ਵੇਖ ਕੇ ਨਾਂ ਦੱਸ ਦਿਓ, ਆਪਣੇ ਯਾਰਾਂ ਦੋਸਤਾਂ ਨੂੰ ਪੁੱਛ ਲਿਓ।
ਹਾਂ,
ਚਲੋ ਫਿਰ ਠੀਕ ਐ ਪਾਜੀ, ਓਕੇ ਸਤਿ ਸ੍ਰੀ ਅਕਾਲ।
ਓਕੇ ਓਕੇ, ਪਾਜੀ ਸਤਿ ਸ਼੍ਰੀ ਅਕਾਲ।